ਦੋ
ਹਾਂਜੀ
ਹਾਂਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਵਾਹਿਗੁਰੂ ਜੀ ਦਾਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਸੁਣਾਓ ਕੀ ਹਾਲ ਚਾਲ ਹੈ ਤੁਹਾਡੇ
ਬਸ ਠੀਕ ਹੈ ਜੀ ਤੁਸੀਂ ਸੁਣਾਓ ਕੀ ਹਾਲ ਚਾਲ
ਬਸ ਵਧੀਆ ਬਾਬਾ ਜੀ ਦੀ ਮਿਹਰ ਵਹਿਗੁਰੂ ਜੀ ਦੀ
ਬਾਬਾ ਜੀ ਦੀ ਮਿਹਰ ਹੈ ਜੀ ਸ਼ੁਕਰ ਏ ਸ਼ੁਕਰ ਏ
ਹਾਂਜੀ ਬਸ ਅਸੀਂ ਉਹਨੇ ਰੋਟੀ ਦੀ ਤਿਆਰੀਆਂ ਬਸ ਲੰਗਰ ਦੀ ਤਿਆਰੀਆਂ ਕਰਦੇ ਪਏ ਹਾਂ ਅਸੀਂ ਤੇ
ਲੰਗਰ ਦੀ ਤਿਆਰੀ ਜੀ ਸਾਡਾ ਤੇ ਹੋ ਗਿਆ
ਅੱਛਾ ਜੀ ਨਹੀਂ ਸਾਡੇ ਬੱਚੇ ਹੁਣੇ ਬੈਠੇ ਜੇ ਹੁਨੇ ਬਸ ਲੰਗਰ ਦੀ ਤਿਆਰੀਆਂ ਬ ਸਟਾਰਟ ਕਰਦੇ ਪਏਆਂ ਅਸੀਂ
ਠੀਕ ਹੈ ਪਰਿਵਾਰ ਬੱਚੇ ਸਭ ਠੀਕ ਠਾਕ ਨੇ
ਹਾਂਜੀ ਬੱਚੇ ਸੀਹੀ ਨੇ ਨੂੰ ਪੁੱਤਰ ਸਾਰੇ ਸਾਡੇ ਸਹੀ ਨੇ ਮੇਰਾ ਸੀ ਮੇਰਾ ਪੁੱਤ ਇਥੇ ਹੀ ਬੈਠਾ ਹੋਇਆ ਵ।
ਅੱਛਾ ਜੀ ਅੱਛਾ ਅੱਛਾ ਬਹੁਤ ਚੰਗੀ ਗੱਲ ਹੈ ਜੀ ਬਹੁਤ ਚੰਗੀ ਗੱਲ ਚੜ੍ਹਦੀ ਕਲਾ ਵਿੱਚ ਰੱਖੇ ਰੱਬ ਤੁਹਾਨੂੰ
ਸੱਚੀ ਸਭ ਨੂੰ ਵਾਹਿਗੁਰੂ ਜੀ ਚਰਦਿਆਂ ਕਲਾ ਜ ਰੱਖੇ ਬਾਬਾ ਮੇਹਰ ਰੱਖੇ ਗੁਰੂ ਨਾਨਕ ਜੀ ਮੇਹਰ ਰੱਖੇ। ਖਣ।
ਹਾਂਜੀ ਬਸ ਇਹੀਏ ਸੱਚੇ ਪਾਤਸ਼ਾਹ ਅੱਗੇ ਰੋਜ਼ ਏਹਿਆ ਅਰਦਾਸਾਂ ਨੇ ਦਾਤਾ ਚਾਰੇ ਪਾਸੇ ਠੰਡ ਵਰਤਾਾਈ ਹੋਰ ਸੁਣਾਓ ਜੀ।
ਬਸ ਵਧੀਆ ਜੀ ਵਦੀਆ ਦੋਤਰਾ ਪਰਤ ਪਰ ਸ਼ਾਨ ਕਰ ਮੇਰੇ ਇੱਕ ਮੁੰਡਾ ਜੈ ਨਾ ਤੁਹਾਡਾ ਵਿਆਹ ਆ ਜੇ ਮੇਰਾ ਮੁੰਡਾ ਔਰ ਉਹਦਾ ਇੱਕ ਪੋਤ ਜੀ ਉਹ ਮੁੰਡਾ ਜੇ
ਅੱਛਾ
ਅੱਛਾ ਅੱਛਾ ਹੋਰ ਨੂੰ ਪੁੱਤਰ ਠੀਕ ਨੇ
ਹਾਂਜੀ ਮੇਰੇ ਨੂੰ ਬੜੀ ਚੰਗੀ ਜੇ
ਰੱਬ ਕਰੇ ਤੁਹਾਡੇ ਚਿਕਨ ਦੀ ਨੂੰਹ ਤੁਹਾਡੇ ਨਹਾਂ ਚਿਕਨ ਦੀ ਨ ਨੂੰਹਾਂ ਰੱਬ ਸਾਰਿਆਂ ਨੂੰ ਦੇ ਭੈਣ ਜੀ
ਹਾਂਜੀ ਬਹੁਤ ਚੰਗੀ ਨੂੰ ਜੇ ਮੈਨੂੰ ਸਵੇਰੇ ਅੰਮ੍ਰਿਤ ਵੇਲਾ ਉੱਠ ਕੇ
ਦੇਖੋ ਅੰਮ੍ਰਿਤ ਵੇਲਾ ਕਰਨ ਨਾਲ ਵੀ ਭੈਣ ਜੀ ਕੀ ਹੁੰਦਾ ਹੈ ਕਿ ਰੱਬ ਸਾਡੇ ਸਾਰੇ ਕਸ਼ਟ ਦੂਰ ਕਰਦਾ ਹੈ ਰੱਬ ਸਾਡੇ ਨੇੜੇ ਹੋ ਕੇ ਸੁਣਦਾ ਹੈ ਬਸ ਹੋਰ ਸਾਨੂੰ ਰੱਬ ਤੋਂ ਕੀ ਹੈ ਰੱਬ ਸਾਨੂੰ ਬਸ ਸਾਰਿਆਂ ਮੁਸ਼ਕਿਲ ਕਲਾਵਾਂ ਤੋਂ ਦੂਰ ਰੱਖੇ ਚੜ੍ਹ ਚੜ੍ਹਦੀਆਂ ਕਲਾਵਾਂ ਵਿੱਚ ਰੱਖੇ। ਅੰਗ ਸੰੰਗ ਸਹਾਈ ਹੋਣ ਦਾਤਾ ਬਸ।
ਪ੍ਰੀਤ ਲਗਾ ਕੇ ਬਸ ਬੈਠੇ ਹੋਤੇ ਵਾਹਿਗੁਰੂ ਵਾਹਿਗੁਰੂ ਕਰਨ ਨਾਲ ਨੂੰ ਸਭ
ਅਰੇ ਤੁਸੀਂ ਕਹਿੰਦੇ ਨਾ। ਚਰਨ ਸ਼ਰਨ ਗੁਰੂ ਏਕ ਪੈਂਡਾ ਜਾਏ ਚਰਨ ਸਤਿਗੁਰੂ ਕੋਟ ਪੈਂਡਾ। ਆਗੇ ਹੋਏ ਲੇਤ ਹੈ, ਤੁਸੀਂ ਇੱਕ ਪੈਂਡਾ ਚੱਲਕੇ ਤੇ ਦੇਖੋ।
ਬਸ ਕੋਈ ਮੂਰਖ ਲੋਕ ਤੇ ਬੋਲਦੇ ਨੇ ਤੁਸੀਂ ਤਾਂ ਵਾਹਿਗੁਰੂ-ਵਾਹਿਗੁਰੂ ਕਰਦੇ ਰਹੇ ਹੋ, ਐ ਨੀ ਪਤਾ ਅਸੀ ਵਾਹਿਗੁਰੂ- ਵਾਹਿਗੁਰੂ ਕਰਕੇ ਕਿੰਨਾ, ਕਿੱਤਾ ਗਇਆ ਜੀ।
ਰੱਬ ਨੇ ਵਾਹਿਗੁਰੂ ਨਾਲ ਕਿੰਨੀ, ਕਿੰਨੇ ਪਾਪੀਆਂ ਨੂੰ ਤਾਰ ਲਿੱ
ਬਾਈ ਬੱਸ, ਬੱਸ, ਬੱਸ, ਅੰਮ੍ਰਿਤ ਵੇਲੇ ਦੀ ਤੇ ਇੰਹਨੀ ਤਾਕਤ ਜੇ, ਭੈਣ ਜੀ, ਮੈਂ ਤੁਹਾਨੂੰ
ਬਹੁਤ ਤਾਕਤ ਏ ਜੀ, ਸਭ ਖ਼ੁਸ਼। ਮੈਂ ਤਾਂ ਕਹਿੰਦੀ ਹਾਂ ਦੇਖੋ ਭੈਣ ਜੀ, ਸਵੇਰੇ ਉੱਠੋ ਤੜਕੇ ਕੇ ਵੇਲੇ ਉੱਠੋ, ਰੱਬ ਦਾ ਨਾਮ ਧਿਆਓ। ਰਿੱਧੀਆਂ, ਸਿੱਧੀਆਂ ਖੁੱਲੀਆ ਆਓਂਦੀਆਂ ਨੇ।
ਬਿਲਕੁਲ-ਬਿਲਕੁਲ। ਜਿੰਨਾ ਤੁਸੀਂ ਰੱਬ ਦਾ ਨਾਂ ਧਿਆਓਗੇ, ਓਨਾ ਤੁਹਾਂਨੂੰ ਸਫਲਤਾ ਦੇਖਣਾ, ਆਪਣੇ-ਆਪ ਹੀ ਮਿਲਦੀ ਰਹੇਗੀ। ਧੰਨ-ਧੰਨ ਤਨ ਬਾਬਾ ਦੀਪ ਸਿੰਘ ਜੀ ਦੇ ਮਹਾਰਾਜ ਜੀ ਦੇ ਤੁਸੀਂ
ਬਸ ਓਹੀ ਕਹਿੰਦੀ ਆ ਨਾ, ਰੱਬ ਅਪਣੇ-ਆਪ ਆਪਣੀ ਸਾਰੀ ਸੱਵਲੀ ਕਰਦਾ। ਕੋਈ ਚਿੰਤਾ ਦੀ ਗੱਲ ਈ ਨਹੀਂ ਦੇਖਿਆ ਜੇ, ਬਸ, ਇੱਕ ਰੱਬ ਦਾ
ਬਸ, ਬਸ ਭੈਣ ਜੀ, ਬਸ ਵਾਹਿਗੁਰੂ ਦੀ ਮਿਹਰ, ਸ ਸੱਚੇ ਪਾਤਸ਼ਾਹ ਦੀ ਮਿਹਰ ਏ। ਬਸ, ਸੱਚੇ ਪਾਤਸ਼ਾਦੀ ਦੀ ਮਿਹਰ ਰੱਖਾਂ, ਬੱਚਿਆਂ ਤੇ ਮਿਹਰ ਰੱਖੇ, ਬੱ ਬੱਚਿਆਂ ਦੇ, ਕਾਰੋਬਾਰ ਤੇ ਬੜਕਤਾਂ ਪਾਂਦਾ ਰਹੇ।
ਬਸ ਹੋਰ ਕੀ ਚਾਹੀਦਾ ਭੈਣ ਜੀ, ਹੋਰ ਕੀ ਚਾਹੀਦਾ ਦੱਸੋ। ਹੋਰ ਸਾਡੀ ਤ੍ਰਿਸ਼ਨਾ ਤੇ, ਕਦੀ ਖਤਮ ਨਹੀਂ ਹੋਣੀ।
ਨਾ-ਨਾ ਜੀ, ਹਾਂ, ਬਸ ਉਹੀ ਸਭ ਚੀਜ਼ਾਂ ਸਾਨੂੰ ਚਾਹੀਦੀਆਂ ਨੇ।
ਕਦੀ ਤ੍ਰਿਸ਼ਨਾ ਖ਼ਤਮ ਹੋ ਸਕਦੀ, ਦੱਸੋ?
ਨਾ, ਮੈਂ ਤੇ ਬੋਲਦੀ, ਮੇਰੇ, ਮੇਰੇ ਪੁੱਤਰ ਦੇ ਕੰਮ ਤੇ, ਅੰਮ੍ਰਿਤਵੇਲਾ ਜੁੜਕੇ, ਧੰਨ ਧੰਨ-ਧੰਨ ਬਾਬਾ ਦੀਪ ਸਿੰਘ ਜੀ ਦੇ, ਮਹਾਰਾਜ ਜੀ ਦਾ ਨਾਮ ਲੈਕੇ
ਮੇਰਾ ਕੰਮ ਏ। ਪੁੱਤਰ ਦਾ ਕੰਮ ਤੁਹਾਨੂੰ ਨੀ ਪਤਾ, ਪਹਿਲੇ ਕੁਛ ਸੀ ਜੇ, ਫਿਰ ਕਿੰਨਾ ਚੰਗਾ ਹੋਗਿਆ ਜੇ।
ਅੱਛਾ ਬੱਚਿਆਂ ਨੂੰ ਦਾਤਾ‌ ਬਹੁਤ ਹੀ ਅੱਗੇ ਰੱਖਿਆ, ਆਪਣੇ ਨਾਮ ਦੀ ਬੱਸ। ਹੋਰ ਕੀ ਚਾਹੀਦਾ! ਨਹੀਂ ਤੇ, ਇਹਨੇ ਕਲਜੁਗ ਹੂੰ, ਕਲਜੁਗ ਦੇ ਅੰ ਤੋ ਬਚਾ
ਇਹਨੇ ਅਪਨੇ ਦਾਦ--ਅਪਨੀ ''ਮੈਂ ਤੇ ਇੱਕੋ ਅਰਦਾਸ ਕਰਦੀ ਹਾਂ ਆਪਣੇ 'ਵਾਹਿਗੁਰੂ' ਦੇ ਅੱਗੇ ਕਿ ਮੇਰੇ ਬੱਚਿਆਂ ਨੂੰ ਨਾਮ ਦੀ ਦਾਤ ਦੇ, ਗੁਰਸਿੱਖੀ ਬਖਸ਼ੀ ਉਹਨਾਂ ਨੂੰ।
ਬਸ ਬਸ ਭੈਣਜੀ, ਰੱਬ ਸਾੰਨੁ ਇਹਨੀ ਹਿੰਮਤ ਦੇ ਕਿ ਬਸ ਸਾਨੂੰ ਉਠਾਏ, ਇਤਨੀ ਤਾਕਤ ਬਖਸ਼ੇ।
ਉੜੇ ਰਹਿਣ
ਹ।
ਬਸ ਵਾਹਿਗੁਰੂ ਜੀ, ਤੁਸੀਂ ਅਰਦਾਸ ਕਰਿਆ ਕਰੋ ਭੈਣ ਜੀ। ਬਸ। ਕੁਛ ਨਹੀਂ ਭੈਣਜੀ, ਕੁਛ ਨਹੀਂ ਜਾਣਾ ਜੇ ਨਾਲ।
ਨਾਲ ਨਹੀਂ ਜਾਣਾ। ਇੱਕ ਨਾਮ ਜਾਣਾ ਜੇ ਬੱਸ ਨਾਲ, ਜਿਹਦੀ, ਜਿਹਨੂੰ ਬੰਦਾ ਹਰ ਚੀਜ਼ ਤੇ ਨਾ, ਭੈਣ ਜੀ, ਨਾ।
ਤਾ ਵੀ ਨਾ, ਸਾਡੇ ਘਰਦੇ ਦੇ ਕੁਛ ਮੁਰਖ ਬੱਚੇ ਨੇ, ਨਾ ''ਮੈਂ ਤੇ ਹੁਣ ਭੈਣਜੀ, ਕਿਸੇ ਦੀ ਨਿੰਦਾ ਵੀ ਨਹੀਂ ਕਰਦੀ। ਵਾਹਿਗੁਰੂ, ਵਾਹਿਗੁਰੂ ਜਾਨਣ। ਹਾਰੇ, 'ਵਾਹਿਗੁਰੂ' ਬਸ ਵਾਹਿਗੁਰੂ ਜਾਂਨਣ ਹਾਰ ਏ, ਵਾਹਿਗੁਰੂ ਦੇਖਦਾ ਇਹ ਸਭ ਕੁਛ ਹੈ ਮ। ਬਸ ਭੈਣ ਜੀ ਬਸ। ਸ਼ੁਕਰ ਏ ਦਾਤੇ ਦਾ ਮੈਂ ਤੇ ਦਿਨ ਰਾਤ। ਸ਼ੁਕਰ ਸ਼ੁਕਰ ਕਰਦੀ ਦਾਤੇ ਦਾ ਸ਼ੁਕਰ ਏ। ਦਾਤਿਆ ਤੇਰਾ ਸ਼ੁਕਰ ਰੋਟੀ ਖਾਣ ਬੈਠਦੀ ਮੇਰੀ ਨੂੰਹ।
ਹ
ਮੇਰੀ ਨੂੰਹ ਰੋਟੀ ਲੈ ਕੇ ਆਉਂਦੀ ਮੈਂ ਤੇ ਬੋਲਦੀ ਸ਼ੁਕਰ ਏ ਦਾਤਿਆ। ਇਨੀ ਚੰਗੀ ਦਿੱਤੀ ਬਸ। ਚੰਗੀ ਰੱਖੇ ਉਹਨੂੰ ਚੜ੍ਹਦੀਆਂ ਕਲਾਂ ਬਖਸ਼ਣ ਮੇਰੇ ਵਾਹਿਗੁਰੂ ਮੇਨੂੰ ਪੁੱਤਰ ਨੂੰ।
ਹੈਲੋ, ਆ ਹੈਲੋ ਭੈਣ ਜੀ ਮੈਂ ਕਹਿ ਰਹੀ ਹਾਂ ਕੰਮ ਕਾਜ ਵਾਲੀ ਲੱਗੀ ਹੋਣੀ?
ਹਾਂਜੀ ਲੱਗੀ ਏ ਕਦੇ ਨਹੀਂ ਆਉਂਦੀ ਜੀ। ਕਦੇ ਵੀ ਮੈਨੂੰ ਨਹੀਂ ਬੋਲਦੀ ਜੇ ਮੰਮਾ ਤੁਸੀਂ। ਤੋ ਨਾ ਮੇਰੀ ਨੂੰਹ ਐਨੀ ਚੰਗੀ ਜੇ।
ਹਾਂਜੀ, ਹਾਂਜੀ ਚੱਲ ਚੰਗਾ ਇਹ ਨਾ ਦੇਖ। ਦੇਖੋ ਇਹ ਇਹ ਦੇਖੋ ਇਹ ਜੋ ਬੱਚੇ ਨੇ ਨਾ ਭੈਣ ਜੀ ਇਹ ਸਾਡੀ ਪੂੰਜੀ ਨੇ। ਉਹ ਇਹ ਜੋ ਉਹ ਨੂੰਹ ਪੁੱਤਰ ਵਾਏ ਜੇ ਨਾ। ਇਹ ਸਭ ਕੀ ਨੇ ਇਹ ਸਭ ਸਾਨੂੰ ਫਲ ਮਿਲਣੇ ਨੇ।
ਵ ਮੈਂ ਤੇ ਕਹਿੰਦੀ ਹਾਂ ਤੇ ਮੇਰੇ ਮੈਨੂੰ ਲੋਕ ਬੋਲਦੇ ਰਹਿ ਗਏ। ਵਾਹਿਗੁਰੂ ਵਾਹਿਗੁਰੂ ਕਰਦੀ ਰਹਿ ਗਈ ਮੈਂ ਕਿਹਾ ਮੇਰੇ ਤੋਂ। ਪੁੱਛੋ ਮੇਰੇ ਵਾਹਿਗੁਰੂ ਵਾਹਿਗੁਰੂ ਕਰਨ ਨਾ ਕਿੰਨੇ ਮੈਨੂੰ ਕੀ ਕੀ ਦੇ ਦਿੱਤਾ। ਤੁਹਾਨੂੰ ਕੀ ਕੀ ਦੱਸੀਏ ਮੂਰਖ ਤੋਂ ਮੈਂ
ਸਹੀ ਗੱਲ ਨਾ ਨਾ ਨਾ ਮੈਂ ਤਾਂ ਇਹੀ ਬੋਲਦੀ ਹਾਂ ਤੁਸੀਂ ਰੱਬ ਦਾ ਨਾਮ ਧਿਆਓ ਜਿੰਨਾ ਧਿਆ ਸਕਦੇ ਹ ਧਿਆਈਏ ਉਹ ਰੱਬ ਸਾਨੂੰ ਦੇਖੋ। ਦੁਨੀਆਂ ਵਿਚ ਚ ਆਏ ਆ ਇਹ ਨਹੀਂ ਕਹਿ ਸਕਦੇ ਕਿ ਸਮਾਧੀ ਲਾ ਕੇ ਬਹਿਣਾ। ਨਾ ਇਹ ਨਹੀਂ ਕਹਿੰਦੇ ਆਪਾਂ।
ਬਿਲਕੁਲ ਕੰਮ ਵੀ ਕਰਨਾ ਮੈਂ ਤਾਂ ਆਪੀ ਨੂੰਹ ਨੂੰ ਬੋਲਦੀ ਬੇਟਾ ਮੈਨੂੰ ਕੁੱਛ ਦੀ ਮੈਂ। ਕੁਛ ਕਰ ਮੈਂ ਕਹਿੰਦੀ ਨਹੀਂ ਮੰਮੀ ਤੁਸੀਂ ਜੋ ਕਰਦੇ ਪਏ ਨਾ ਉਹ ਸਬ ਨਾਲ ਵੱਡਾ ਤੁਹਾਡੇ।
ਕਿੰਨੇ ਚੰਗੇ ਕਿ ਇੰਨੇ ਚੰਗੇ ਕਿ ਐਨੀ ਚੰਗੀ ਨੂੰਹ ਆਈ ਤੁਹਾਡੇ ਘਰ ਹੋਰ ਕੀ ਚਾਹੀਦਾ ਦੱਸੋ ਤੁਹਾਨੂੰ।
ਦੇ ਪਏ ਨਾ ਅਸੀਂ ਉਹ ਨਹੀਂ ਕਰ ਪਾਏ ਤੁਸੀਂ ਸਾਡੇ ਜੋਗੇ ਪਾ ਲਓ ਹੋ ਸਕਦਾ ਅਸੀਂ ਤੁਹਾਡੇ ਪੈਰਾਂ ਤੋਂ ਖਾਂਦੇ ਪਏ ਆ।
ਅਰੇ ਭੈਣ ਜੀ, ਇੱਥੇ ਤੁਸੀਂ ਨਾ ਪੁੱਛੋ ਨਾ ਤੁਸੀਂ ਬਹੁਤ ਸਹੀ ਗੱਲ। ਕੀਤੀ ਦੇਖੋ ਹੁਣ ਆਸਾਨ। ਹੁਣ ਅਸੀਂ ਕਿਦੇ ਪੈਰਾਂ ਤੋਂ ਖਾ ਰਹੇ ਹਾਂ ਅਤੇ ਰੱਬ ਵੀ ਜਾਂਣੀ ਜਾਣ ਏ ਨਾ ਭੈਣ ਜੀ। ਫਿਰ ਅਸੀਂ ਸਾਡੀ ਦਦੇਸ ਹੈ ਸੀ ਜ ਹੁਣ ਹੀ ਪੂਰੇ ਹੋਏ ਨੇ ਹੁਨ ਥੋੜੇ ਦਿਨ ਪਹਿਲਾਂ। ਪਹਿਲਾਂ ਕੋਹ ਅਸੀਂ ਕਹਿੰਦੇ ਸੀ ਕਿਉਂ ਦੁਤਕਾਰਨਾ ਭੈਣ ਜੀ ਦੱਸੋ। ਉਹ ਵੀ ਤੇ ਜੀਅ ਹੈਗਾ ਫਿਰ ਅਸੀਂ ਉਹਨਾਂ ਦੇ ਪੈਰਾਂ ਤੋਂ ਖਾਂਦੇ ਹਾਂ। ਫਿਰ ਇਹ ਤੇ ਇਹ ਤੇ ਅਸੀਂ ਨਹੀਂ ਬੋਲ ਸਕਦੇ ਕਿਸੇ ਨੂੰ।
ਲੇਕਿਨ ਸ਼ੁਕਰ ਏ ਦਾਤਿਆ ਦਾ ਉਹਨਾਂ ਨੂੰ। ਫਿਰ ਵੀ ਬੜੀ ਚੰਗੀ ਸੀ ਜਨਾਨੀ ਮੈਂ ਉਹਨਾਂ ਨੂੰ ਜਾਣਦੀ ਸੀ ਮੇਰੀ। ਸੈਲੀ ਮੇਰੀ ਸੈਲੀ ਸੀ ਜੇ।
ਅੱਛਾ, ਅੱਛਾ, ਅੱਛਾ, ਅੱਛਾ ਨਹੀਂ ਨਹੀਂ ਉਹਨਾਂ ਨੇ ਤੇ ਭੈਣ ਜੀ। ਇੰਨੀ ਸੇਵਾ ਕੀਤੀ ਜੇ ਰੱਬ ਦੀ ਗੁਰਦੁਆਰੇ ਦੇ ਲੰਗਰ। ਬਣਾਉਣੇ ਸਭ ਕਰਨਾ ਭੈਣ ਜੀ ਇਨੀ ਜਿਆਦਾ ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦੀ। ਦੀ ਭੈਣ ਜੀ, ਇਨੀ ਸੇਵਾ ਉਹਨਾਂ ਨੇ ਕੀਤੀ ਹੈ ਮੈਂ ਤੇ ਕਹਿੰਦੀ ਆ ਵਾਹਿਗੁਰੂ। ਬਸ ਲੇਕਿਨ ਬਸ ਇਹ ਜਿਹੇ ਅੰਤਿਮ ਵੇਲਾ ਉਹਨਾਂ ਦਾ ਬਹੁਤ ਸੋਹਣਾ ਗਿਆ। ਮੈਂ ਮੰਨਦੀ ਹਾਂ ਉਹਨਾਂ ਦੇ ਤਿੰਨ ਚਾਰ ਸਾਲ ਜਿਤੂ ਕੋਵਿਡ ਹੋਇਆ। ਜਿਨਾ ਕੋਵਿਡ ਤਬ ਤੋਂ ਉਹਨਾਂ ਦੀ ਥੋੜ੍ਹੀ ਤਬੀਅਤ ਕੋ ਖ਼ਰਾਬ ਹੈਗੀ ਸੀ ਲੇਕਿਨ ਠੀਕ ਹੈ।
ਉਹ ਲੋਗ ਦੇ ਵੀ ਨੂਹ ਪੁੱਤਰਾਂ ਨੇ ਪੋਤਰੇ ਵਾਲੇ ਹੋ ਗਏ ਸੀ ਪਰ ਪੋਤਰੇ ਵਾਲੇ। ਉਹਨਾਂ ਨੇ ਵੀ ਬੜੀ ਚੰਗੀ ਸੇਵਾ ਕੀਤੀ।
ਬਹੁਤ ਸੇਵਾ ਕੀਤੀ ਬ ਦੇਖੋ ਫਲ ਨੇ ਨਾ ਮੈਂ ਕਹਿੰਦੀ ਹਾਂ ਨਾ ਫਲ ਏ। ਰੱਬ ਨੇ ਫਲ ਫਲ ਦੇਣੇ ਰਹਿੰਦੇ ਨੇ ਉਹਨਾਂ ਨੇ। ਖੁਦ ਬੋਲਦੇ ਨੇ ਉਹਨਾਂ ਦੀ ਨੂੰਹਾਂ ਦੱਸਦੀਆਂ ਸੀ ਜੇ ਕਹਿੰਦੇ ਨੇ ਇਹਨਾਂ ਨੇ ਆਪ। ਅਪਨੀ ਜਵਾਨੀ ਵਿੱਚ, ਹੈਂ ਜਵਾਨੀ ਵਿੱਚ ਕਦੀ ਵੀ ਸਤਸੰਗ ਨੀ ਹੋਣਾ ਜੋ ਰੋਜ਼ ਰੋਜ਼ ਨੇਮ ਨਾਲ
ਤੇ ਹੈ ਸ
ਓ ਤੁਸੀਂ ਮੰਨਨਾ ਨੀ ਭੈਣ ਜੀ ਅਸੀਂ ਜਿਸ ਜਿਸ ਟਾਈਮ ਓਨਾਂ ਦਾ ਅੰਤਿਮ ਵੇਲਾ ਸੀ ਸਾਡੇ ਨਾਲ ਸੀ ਓਨਾਂ ਨੇ ਇੱਕ ਸੀ ਤੱਕ ਨਹੀਂ ਉਚਾਰੀ ਪੈਨ ਜੀ ਇੱਕ ਸੀ।
ਤੇ ਮੈਂ ਸੁਨਿਆ ਨੇ ਲੋਕਾਂ ਤੇ ਮੈਂ ਤੇ ਆ ਨੀ ਪਾਈ ਮੈਂ ਬੜਾ ਅਫਸੋਸ ਧੀਏ ਮੈਨੂੰ ਤੇਰੇ ਨਾ
ਲੇਕਿਨ ਨਈ ਤੁਹਾਨੂੰ ਆਨਾ ਚਾਈਦਾ ਸੀ ਥੋੜਾ ਤਾਂ।
ਐ ਮੈਂ ਬੋਲਿਆ ਸੀ ਮੇਰੇ ਬੱਚੇ ਕਹਿੰਦੇ ਨੇ ਮੰਮੀ ਤੁਹਾਡੀ ਉਮਰ
ਨਈ-ਨਈ, ਦੇਖੋ ਪਤਾ ਕੀ ਕੀ ਹੁੰਦਾ ਨਾ ਭੈਣ ਜੀ ਬੰਦਾ ਬਿਲਾਦਾਰੀ ਆਂਦੀ ਉਸ ਸਮੇਂ। ਹੋਰ ਕੋਈ ਗੱਲ ਨੀ, ਹੁਨ ਬਲਾਦਰੀ ਆਂਦੀ ਬਲਾਦਰੀ ਪੁਛਦੀ। ਕੌਣ ਹੈ, ਤੇਰੀ ਭੈਣ ਕਿੱਥੇ ਐ? ਮੈਂ ਕਿ ਦਿਖਾ ਥਾਵਾਂ ਦੱਸੋ ਭੈਣ ਜੀ, ਸਭ ਕੁਛ ਤੱਕਣਾ ਪੈਂਦਾ।
ਮੈਂ ਧੀਏ ਮੈਂ ਸਮਝਦੀ ਆਂ ਤੇਰੀ ਗੱਲ। ਤੂੰ ਮੇਰੀ ਸੁਨ ਲੈ ਨਾ ਮੇਰੇ ਕੋਲ ਹੁਨ ਨਾ ਸਫ਼ਰ ਨੀ ਹੁੰਦਾ।
ਹਾਂ। ।
ਗੋਡੇ ਬੋਲ ਗਏ ਨੇ।
ਐ ਗੱਲ ਹੈ ਵੇ, ਐਕਚੁਲੀ ਨਾ ਐ ਤੁਹਾਡਾ ਦੂਰ ਬੜਾ ਕੁ ਪੈਂਦਾ ਹੈਗਾ। ਵਿੱਚ ਜੰਗਲਾਂ, ਜੰਗਲਾਂ 'ਚ ਜਾ ਜਾ ਕੇ, ਜਾ ਜਾ ਕੇ ਬੰਦਾ ਕਰੇ।
ਮੇਰੇ ਨੂੰ ਪੁੱਤਰ ਬੋਲਦੇ ਨੇ ਮੰਮੀ ਤੁਸੀਂ ਫੋਨ ਤੇ ਅਫਸੋਸ ਵਿਤਾ ਦੋ।
ਹਾਂਜੀ, ਹਾਂਜੀ, ਹਾਂਜੀ।
ਨੇ ਬੋਲਿਆ ਮੈਨੂੰ, ਮੰਮੀ ਤੁਸੀਂ ਫੋਨ ਤੇ
ਦਿਖੋ ਪੈਨ ਜੀ ਐ ਤੁਹਾਨੂੰ ਪਤਾ ਐ ਤੁਸੀਂ ਅਫਸੋਸ ਕੀਤਾ, ਅਗਲਿਆਂ ਨੂੰ ਤੇ ਨੀ ਪਤਾ ਨਾ ਭੈਣ ਜੀ।
ਮੈਂ ਸਮਝਦੀ ਆਂ ਬੇਟਾ ਮੈਂ ਤੁਹਾਡੀ ਮੰਮੀ ਜੀ ਤੁੂੰ ਵੀ ਹਾਥ ਜੋੜ ਕੇ ਮਾਫ਼ੀ ਹੈ ਮੇਰੀ ਚੰਗੀ ਸੈਲੀ ਦੀ ਮੈਂ ਖਰੀਦ ਤੱਕ ਨੀ ਆ ਪਾਾਈ।
ਕੁਛ ਨੀ ਹੁੰਦਾ ਨਾ ਓ ਜੋ ਸਮਾਂ, ਸਮਾਂ ਜੋ ਬੀਤ ਗਿਆ ਓ ਕੀ ਮਾਫੀਆਂ ਤੋਂ ਜਾਏਗਾ ਭੈਣ ਜੀ ਦੱਸੋ।
ਸੈ ਮੈਂ ਮੰਨਦੀ ਆਂ, ਮੈਂਨੂੰ ਖੁਦ ਬੜਾ
ਚਲੋ ਠੀਕ ਹੈ ਭੈਣ ਜੀ, ਸੁਣੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਹਾਂਜੀ-ਹਾਂਜੀ, ਵਾਹਿਗੁਰੂ ਜੀ ਦਾ ਖ਼ਾਲਸਾਾ, ਵਾਹਿਗੁਰੂ ਜੀ ਕੀ ਫ਼ਤਿਹ। ਰੱਬ ਸਭ ਨੂੰ ਖੁਸ਼ੀਆਂ ਬਖ਼ਸ਼ਨ।